ਲੋ ਸਤਿ ਸ਼੍ਰੀ ਅਕਾਲ ਜੀ, ਸਤਿ ਸ੍ਰੀ ਅਕਾਲ ਜੀ। ਹਾਂਜੀ ਵਧੀਆ, ਤੁਸੀਂ ਦੱਸੋ?
ਬਹੁਤ ਵਧੀਆ ਜੀ, ਆਵਾਜ਼ ਆ ਰਹੀ ਹੈ ਮੇਰੀ ਸਹੀ।
ਹਾਂਜੀ।
ਹ
ਓਕੇ ਜੀ ਓਕੇ ਹੋਰ ਦੱਸੋ ਜੀ ਕੀ ਕਰ ਰੇ ਸੀ ਅੱਜ ਤੇ ਸੰਡੇ ਆ ਅਜ ਤੇ ਤੁਸੀਂ ਮੈਨੂੰ ਲੱਗਦਾ ਸਵੇਰ ਦੇ ਫ੍ਰਰੀ ਨਹੀਂ ਹੋਏ।
ਨਹੀਂ ਵੈਸੇ ਤਾਂ ਫ੍ਰੀ ਸੀ ਅੱਜ ਸਾਰਾ ਦਿਨ ਵਿਹਲੇ ਸੀ ਮੈਂ। ਪਰ ਮੈਂ ਅੱਜ ਨਾ ਸੌਂ ਗਈ ਸੀ ਮੇਰਾ ਸਿਰ ਬਹੁਤ ਜ਼ਿਆਦਾ ਦੁਖਦਾ ਪਿਆ ਸੀਗਾ।
ਤਾਂ ਹੀ ਮੈਂ ਕਹਿ ਰਹੀਂ ਆ ਮੈਂ ਕਿਹਾ ਕਿੱਥੇ ਹੋਣੇ ਬਿਜ਼ੀ ਨਹੀਂ ਤਾ ਫੋਨ ਕਰਦੇ। ਤੇ ਨਾ ਫੋਨ ਚੁੱਕਦੇ ਪਏ ਨੇ।
ਹਾਂਜੀ ਅੱਜ ਤਾਂ ਨਾ ਸਿਰ ਇੰਨਾ ਕੁ ਜ਼ਿਆਦਾ ਦਰਦ ਕਰੀ ਜਾਂਦਾ ਸੀ ਨਾ ਬਹੁਤ ਜ਼ਿਆਦਾ। ਹੋਰ ਦੱਸੋ ਤੁਸੀਂ ਦੱਸੋ ਹਾਂਜੀ, ਹਾਂਜੀ-ਹਾਂਜੀ ਤੁਸੀਂ ਦੱਸੋ ਹੋਰ ਕਿਵੇਂ ਹੋ? ਹੋਰ ਦੱਸੋ ਸ਼ਹਿਰ, ਬਾਜ਼ਾਰ ਨਹੀਂ ਗਏ ਤੁਸੀਂ?
ਜਾਣਾ ਜੀ ਰਾਜ ਰੋਜ਼ ਹੀ ਜਾਹੀਦਾ ਕਦੀ ਕਿੱਥੇ- ਕਦੀ ਕਿੱਥੇ ਅੱਜ ਸ਼ਾਮੀ ਫੇਰ ਨਿਕਲਾਂਗੇ।
ਠੀਕ ਹੈ ਜੀ।
ਹਾਂ।
ਖਰੀਦਦਾਰੀ ਕਰਨ ਲਈ ਜਾਣਾ, ਕਿ ਵੈਸੇ ਜਾਣਾ।
ਵੈਸੇ ਵੀ ਘੁੰਮ ਆਨੇ ਆ ਖਾ ਪੀ ਆਂਦੇ ਆ। ਵੈਸੇ ਵੀ ਚੱਲ ਜਾਂਦੇ ਖਰੀਦਦਾਰੀ ਵੀ ਜੋ ਚੀਜ਼ ਦਿਸੇ ਦੀ ਸੀ ਸਾਹਮਣੇ। ਤੇ ਘਰ ਈ ਖਰੀਦ ਵੀ ਲੈਂਦੇ ਆ।
ਹੋਰ ਦੱਸੋ ਬਾਹਰਲਾ ਖਾਣਾ- ਪੀਣਾ ਪਸੰਦ ਕਰਦੇ ਹੋ ਕੀ ਘਰ ਦਾ?
ਦੋਨੋ ਕਿਉਂਕਿ ਹਫ਼ਤੇ ਚ ਇਕ ਇੱਕ ਵਾਰੀ ਤਾਂ ਸਾਡਾ ਚੱਲਦਾ ਈ ਹੈ ਬਾਹਰੋਂ ਆਉਂਦਾ ਈ ਆਉਂਦਾ ਹੈ, ਸ- ਸੈਟਡੇ, ਸਡੇ ਤੇ ਆਣਾ ਹੀ ਆਣਾ ਐ। ਤੇ ਜੇ ਵਿੱਚ ਕਿੱਥੇ ਕਿ ਨਾਮ ਕਿਸੇ ਦਾ ਮਨ ਕਰ ਗਿਆ ਫੇਰ ਤੇ ਜਰੂਰ ਆਉਣਾ ਏ।
ਠੀਕ ਹੈ ਜੀ।
ਕਿਉਂਕਿ ਮੈਂ ਔਰ ਮੇਰੀ ਮਦਰ ਈਨ ਲੋ ਬੜੇ ਸ਼ੌਕੀਨ ਹੈਗੇ ਆ ਅਸੀਂ ਖਾਣ- ਪੀਣ ਦੇ।
ਹੂੰ ਠੀਕ ਹੈ ਜੀ ਫੇਰ ਬਾਹਰੋਂ ਕੀ- ਕੀ ਖਾ ਕੇ ਆਉਂਨੇ ਹੋ ਤੁਸੀਂ ਬਾਹਰਲੇ ਮਤਲਬ-
ਜ਼ਿਆਦਾਤਰ ਅਸੀਂ ਦੋਨੋ ਅਸੀਂ ਸੱਸੂ ਮੈਂ, ਮੈਂ ਤੇ ਮੇਰੀ ਸਸੂ ਮਾਂ- ਸਾਨੂੰ ਜ਼ਿਆਦਾਤਰ ਡੋਸਾ ਹੀ ਪਸੰਦ ਆਉਂਦਾ ਬਾਹਰ ਦਾ।
ਠੀਕ ਹੈ ਜੀ।
ਜੇ ਉਸ ਤੋਂ ਇਲਾਵਾ ਦੇਖੀਏ ਤੇ ਫਲੂਦੇ ਵਾਲੀ ਕੁਲਫੀ। ਤੇ ਕੀ ਕਹਿੰਦੇ ਬਾਕੀ ਜੰਕ ਆ, ਜੰਕ ਫੂਡ ਅਸੀਂ ਦੋਨੋ ਹੀ ਨਹੀਂ ਖਾਂਦੇ, ਖਾਂਦੇ ਹਾਂ ਪਰ ਜਦੋਂ ਅਸੀਂ ਦੋਨੋ ਇਕੱਠੀਆਂ ਜਾਂਦੀਆਂ। ਫੇਰ ਤੇ ਸਿਰਫ ਡੋਸਾ, ਤੇ ਫਲੂਦੇ ਵਾਲੀ ਕੁਲਫੀ।
ਹਾਂ ਠੀਕ ਹੈ ਜੀ।
ਤੇ ਜੇ ਮੈਂ ਜਾਵਾਂ ਆਪਣੇ ਹਸਬੈਂਡ ਨਾਲ ਫੇਰ ਜ਼ੋਰ ਚਲਦਾ ਮੇਰਾ ਕੀ ਕਹਿੰਦੇ ਨੋਨ ਵੈੱਜ ਵਗੈਰਾ ਉਹ ਕਿਉਂਕਿ ਬੜੇ ਸ਼ੌਕੀਨ। ਕੀਨ ਹਨ ਨੋਨ ਵੈਜ ਦੇ, ਫੇਰ ਅਸੀਂ ਨੋਨ ਵੈਜ ਵਗੈਰਾ।
ਵੈਸੇ ਅਸੀਂ ਤਾਂ ਮਤਲਬ ਕਿ, ਜ਼ਿਆਦਾਤਰ ਮਤਲਬ ਘਰ ਦਾ ਖਾਣਾ ਪਸੰਦ ਕਰਦੇ ਹਾਂ ਕਿਉਂਕਿ ਦੇ ਦੇਖੋ ਕਿੰਨੀਆਂ ਚੀਜ਼ਾਂ ਹੈਲਦੀ ਹੁੰਦੀਆਂ, ਹਨਾ। ਸਿਹਤ ਲਈ ਵੀ, ਆਪਣੇ ਲਈ ਵਧੀਆ ਹੁੰਦੀ, ਹਾਂਜੀ।
ਹਾਂ, ਬਿਲਕੁਲ ਸਹੀ ਕਹਿ ਰਹੇ ਹੋ।
ਕਿਉਂਕਿ ਬਾਹਰਲੇ ਖਾਣੇ ਵਿੱਚ ਤੁਹਾਨੂੰ ਵੀ ਪਤਾ ਹਨਾ, ਆਪਾਂ ਨੂੰ ਪਤਾ ਨਹੀਂੀ ਹੁੰਦਾ ਕਈ ਵਾਰੀ ਕੀ ਉਹਦੇ ਵਿੱਚ ਪਾਇਆ ਵਾ
ਆਹ ਤੁਸੀਂ ਜਿਹੜੀ ਮਰਜ਼ੀ ਸ਼ੋਪ ਤੇ ਚੱਲ ਜਾਓ, ਭਾਵੇਂ ਉਹ ਵੱਡੀ ਵੱਡੀ ਰੈਸਟੋਰੈਂਟ ਹੈ, ਭਾਵੇਂ ਛੋਟੇ ਤੋਂ ਛੋਟਾ ਹੈਗਾ ਹੈ, ਲੇਕਿਨ ਹਾਈਜੀਨ ਕੁਛ ਕੁਛ ਹਾਈਜੀਨ ਹੁੰਦੇ, ਅਨਹਾਜੀਨ ਵੀ ਹੁੰਦੇ ਨੇ, ਬਟ ਕੀ ਕਰੀਏ। ਟ ਹਨਾ ਟੰਗ ਦਾ, ਟੇਸਟ ਦਾ ਹੈ ਨਾ, ਟੰਗ ਨੂੰ ਕੀ
ਹਾਂਜੀ, ਹਾਂਜੀ ਹਾਂਜੀ ਇਹ ਤਾਂ ਹੈ। ਟੇਸਟ ਕਰਕੇ ਤਾਂ ਬਸ ਬੰਦਾ, ਮਤਲਬ ਕਿ ਉਹਦੇ
ਉਹ ਹੋ ਜਾਂਦਾ ਨਾ ਥੋੜ੍ਹਾ, ਖਿੱਚਿਆ ਜਾਂਦਾ ਸਹੀ ਗੱਲ, ਹੁਣ ਮੈਂ ਪਿੱਛੇ ਮਤਲਬ ਕਿ, ਮੇਰਾ ਜਦੋਂ ਬੇਬੀ ਹੋਇਆ ਸੀ ਨਾ ਬਸ ਜੀ ਵਧੀਆਣ, ਮੇਰਾ ਬੇਬੀ ਹੋਇਆ ਸੀ ਨਾ ਉਸ ਤੋਂ ਬਾਅਦ ਮੇਰਾ ਪੇਟ ਬਹੁਤ ਜ਼ਿਆਦਾ ਮਤਲਬ ਕੀ, ਵੇਟ ਉਹ ਗੇਨ ਹੋ ਗਿਆ ਸੀ ਤੇ ਹੁਣ ਮੈਂ ਯੋਗਾ ਸਟਾਰਟ ਕੀਤੀ ਸੀ, ਤੇ ਕੀ ਕਹਿੰਦੇ ਨਾ ਯੋਗਾ ਸਟਾਰਟ ਕਰਨ ਨਾਲ ਨਾ, ਬੜਾ ਫ਼ਰਕ ਪਿਆ ਮੈਨੂੰ ਬਹੁਤ
ਹਾਂਜੀ, ਹਾਂਜੀ। ਯੋਗਾ ਨਾਲ ਬਹੁਤ ਜਿਆਦਾ, ਆਪਣੇ ਸਿਹਤ ਨੂੰ ਮਤਲਬ ਕਿ ਆਪਾਂ ਨੂੰ ਵੀ ਪੂਰਾ ਹਲਕਾ- ਹਲਕਾ ਲਕਾ ਮਹਿਸੂਸ ਹੁੰਦਾ ਗਾ।
ਹੂੰ।
ਹਾਂਜੀ ਹਾਂਜੀ, ਨਾਲੇ ਫੈਟ ਵੀ ਥੋੜਾ ਘੱਟਦਾ, ਚਰਬੀ ਵੀ ਘੱਟਦੀ ਹੈ ਜਦੋਂ ਆਪਣੇ ਤੇ ਬਾਹਲੀ, ਚਰਬੀ ਚੜ੍ਹ ਜਾਂਦੀ ਹੈ।
ਹਾਂ ਹਾਂਜੀ, ਹਾਂਜੀ -ਹਾਂਜੀ। ਤੇ ਫੇਿਰ ਕੀ ਕੀਤੇ ਨੇ ਉਹ, ਇੱਕ ਮਹੀਨਾ ਕੀ ਤੀਹ ਮਹੀਨਾ ਪੂਰਾ ਹੋ ਗਿਆ ਸੀ। ਫਿਰ ਕੁਛ ਉਹ ਜਿੱਦਾਂ ਛੁੱਟੀਆਂ ਪੈ ਗਈਆਂ, ਪੇਰੈਂਟਸ ਜਲਦੀ ਚਲੇ ਗਏ ਕਈ ਕਈ ਲੇਡੀਜ਼ ਜਲਦੀ ਪੇਕ ਕੇ ਚਲੀ ਗਈਆਂ, ਫਿਰ ਉਹਨਾਂ ਨੇ ਛੁੱ ਕਹਿੰਦੇ ਹੁਣ, ਸਾਰੇ ਹੀ ਕਰ ਬੋ।
ਠੀਕ ਹੈ ਜੀ, ਵੈਸੇ ਵੀ ਨਾ ਹੁਣ, ਟੈਂਪਰੇਚਰ ਤਾਪਮਾਨ ਹੀ ਇੰਨਾ ਜ਼ਿਆਦਾ ਵਾ ਦੇਖੋ ਨਾ ਗਰਮੀ ਕਿੰਨੀ ਜ਼ਿਆਦਾ, ਹੁਣ ਤਾਂ ਵੈਸੇ ਵੀ ਜਾਣਾ ਆਉਣਾ, ਸਾਰੇ ਕਿਤੇ ਬਣਦ ਹੀ ਹੈ ਇੱਕ ਹਿਸਾਬ ਨਾਲ।
ਬੰਦ ਹੈ, ਸਹੀ ਗੱਲ ਹੈ, ਬਿਲਕੁਲ ਸਹੀ ਗੱਲ ਹੈ। ਇਸੇ ਕਰਕੇ ਮੈਨੂੰ ਅੱਛੀ ਲੱਗਦੀ ਹੈ ਸਰਦੀ, ਸਰਦੀ 'ਚ ਇਹ ਤੇ ਹੁੰਦਾ ਬੰਦਾ ਇਨਾ ਵੀ, ਉਹ ਨੀ ਆਲਸ ਕਰਦਾ ਬਟ ਹਾਂ, ਕਿ ਵਿਆਹ ਹੋਣ ਨਾ ਸਰਦੀਆਂ 'ਚ ਹੋੁਣ, ਗਰਮੀ 'ਚ ਕੋਈ ਵੀ ਆ ਨਾ ਹੋਵੇ।
ਹਾਂਜੀ, ਹਾਂਜੀ।
ਇੱਕ ਤਾਂ, ਇੰਨੇ ਮਹਿੰਗੇ -ਮਹਿੰਗੇ ਮੇਕਅੱਪ ਨਾ ਖ਼ਰਾਬ ਹੋਣ ਤੇ ਕਿਉਂਕਿ ਸਰਦੀਆਂ 'ਚ ਤੇ ਅਸੀਂ, ਸਹਿ ਲੈਂਦੇ ਹਾਂ ਸਾਡਾ ਸਟੇ ਵੀ ਕਰ ਲੈਂਦਾ, ਲੇਕਿਨ ਗਰਮੀ 'ਚ ਅਸੀਂ ਜਿੱਦਾਂ ਕਾਰ 'ਚ ਬਾਹਰ ਨਿਕਲੋ, ਨਾਲ ਹੀ ਪਸੀਨੇ ਨਾਲ ਮੇਕਅਪ ਹੋ ਗਿਆ, ੳ ਗਿਆ।
ਹਾਂਜੀ ਹਾਂਜੀ, ਇਹ ਤਾਂ ਹੈ। ਵੈਸੇ ਵੀ ਅੱਜ ਕੱਲ੍ਹ ਤਾਂ ਗਰਮੀ ਦੇਖੋ, ਬਹੁਤ ਜ਼ਿਆਦਾ ਪੈ ਰਹੀ ਹੈਗੀ ਆਪਾਂ ਵੈਸੇ ਵੀ ਘਰੇ ਬਾਹਰ ਨਿਕਲ ਹੀ ਨਹੀਂ ਸਕਦੇ ਇੰਨੀ ਗਰਮੀ ਆ, ਹੁਣ ਦੇਖੋ ਜਿਵੇਂ ਕਿ ਟਾਈਮ ਵੀ ਕਿੰਨਾ ਹੋ ਗਿਆ, ਪੰਜ ਵੱਜ ਕੇ ਪੈਂਤੀ ਮਿੰਟ ਹੋ ਗਏ, ਦੇਖੋ ਹਨ ਨਾ ਕਿੰਨੀ ਗਰਮੀ ਹਜੇ ਵੀ
ਹਜੇ ਵੀ ਬਾਹਰ ਟੈਂਪਰੇਚਰ ਇਨਾ ਤੇਜ਼ ਹੈ ਇਨਾ ਤੇਜ਼ ਹੈ ਐਵੇਂ ਲੱਗ ਰਿਹਾ। ਦੁਪਹਿਰ ਦੇ ਇੱਕ ਦੋ ਦਾ ਟਾਈਮ ਹੈ ਹੈ ਤੇ ਫਿਰ ਸਾਨੂੰ ਇਸ ਟਾਈਮ ਟਾਈਮ ਮਿਲਦਾ ਹੈ
ਹਾਂਜੀ
ਔਰ ਸਾਨ ਸਾਨੂੰ ਇਸ ਟਾਈਮ ਟਾਈਮ ਲੱਗਦਾ ਵੀ ਚਲੋ ਬਾਹਰ ਚਲੀਏ ਘੁੰਮਣ ਚਲੀਏ ਜਾਂ ਕਿਸੇ ਸ਼ੋਪ 'ਤੇ ਸ਼ੋਪਿੰਗ ਲੇਕਿਨ ਇਹ ਜਿਹੜੇ ਛੋਟੇ ਛੋਟੇ ਸ਼ਹਿਰ ਹਨ ਉੱਥੇ ਸ਼ਹਿਰ ਜਲਦੀ ਬੰਦ ਹੋ ਜਾਂਦੇ ਨੇ ਮਾਰਕੀਟ ਜਲਦੀ ਬੰਦ ਹੋ ਜਾਂਦੀਆਂ ਨੇ ਤੇ ਸਾਡੇ ਦਿੱਲੀ ਸ਼ਹਿਰ ਚ ਤੇ ਰਾਤੀ ਬਾਰਾਂ ਵਜੇ ਤੱਕ ਇੱਕ ਵਜੇ ਤੱਕ ਦੋ ਵਜੇ ਤੱਕ ਵੀ ਇੰਨੀ ਚਹਿਲ ਪਹਿਲ ਰਹਿੰਦੀ ਹੈ ਐਵੇਂ ਚ
ਹਾਂਜੀ ਹਾਂਜੀ ਹਾਂਜੀ ਹਾਂਜੀ
ਐਥੇ ਤੇ ਤਾਂ ਟਾਈਮ ਦਾ ਮਤਲਬ ਕਿ ਪੂਰਾ ਪਤਾ ਹੁਣ ਪੰਜ ਵੱਜ ਗਏ ਨਾ ਮੈਨੂੰ ਪਤਾ ਹੀ ਨਹੀਂ ਲੱਗਿਆ ਕਮਰੇ ਚ ਬੈਠੇ ਬੈਠ। ਕੀ ਪੰਜ
ਹਾਂਜੀ ਵੱਡੇ ਸ਼ਹਿਰਾਂ ਕਰਕੇ ਵੈਸੇ ਹੋ ਜਾਂਦਾ ਕਿਉਂਕਿ ਦੇਖੋ ਵੱਡੇ ਸ਼ਹਿਰਾਂ ਦੇ ਲੋਕ ਸਾਰੇ ਮਤਲਬ ਕਿ ਰਾਤ ਨੂੰ ਨਿਕਲਣਾ ਪਸੰਦ ਕਰਦੇ ਕਿਉਂਕਿ ਉਹਨਾਂ ਨੂੰ ਐਵੇਂ ਹੁੰਦੇ ਕਿ ਦਿਨੇ ਗਰਮੀ ਆ ਅਸੀਂ ਬੈਠੀਏ ਘਰੇ ਸ਼ਾਮ ਨੂੰ ਹਾਂਜੀ
ਸ਼ਾਮ ਨੂੰ ਨਿਕਲਦੀਆਂ ਨਾ ਘੁੰਮਣ ਲਈ ਤੇ ਫੇਰ ਮੇਰੀ ਸੱਸੂ ਮਾਂ ਦਾ ਫੋਨ ਆਉਂਦਾ ਹੋਰ ਕੀ ਕਰ ਰਹੇ ਹੋ। ਉਹ ਰੋਟੀ ਖਾ ਕੇ ਵਿਹਲੇ ਹੋ ਜਾਂਦੇ ਆ ਮੈਂ ਕਿਹਾ ਮੰਮੀ ਮੈਂ ਤੇ ਹੁਣ ਚੱਲੀ ਆ ਉੱਠ ਕੇ ਬਜ਼ਾਰ ਉਹ ਕਹਿੰਦੇ ਨਾ ਅਸੀਂ ਰੋਟੀ ਵੀ ਖਾ ਲਈ ਹੈ ਮੈਂ ਕਿਹਾ ਬਸ ਉਹੀ ਫਰਕ ਹੈ ਨਾ ਛੋਟੇ ਸ਼ਹਿਰ ਵੱਡੇ ਸ਼ਹਿਰ ਬਹੁਤ ਫ਼ਰਕ
ਹਾਂਜੀ ਹਾਂਜੀ ਇਹ ਤਾਂ ਹੈ ਵੈਸੇ ਸਾਡੇ ਪਿੰਡਾਂ ਵਿੱਚ ਐਵੇਂ ਹੁੰਦਾ ਗਾ ਮਤਲਬ ਕਿ ਜਿਹੜੀਆਂ ਘਰ ਦੀਆਂ ਬੁੜੀਆਂ ਹਨਾ ਉਹ ਰਾਤ ਨੂੰ ਬਾਹਰ ਨੀ ਜਿਆਦਾ ਨਿਕਲਦੇ ਉਹਨਾਂ ਨੂੰ ਐਵੇਂ ਹੁੰਦਾ ਸਵੇਰੇ ਸਵੇਰੇ ਜਲਦੀ ਜਾ ਆਈਏ ਵੈਸੇ ਭਲਾ ਗਰਮੀ ਹੋਵੇਗਾ ਠੰਡ ਹੋਵੇ ਉਹਨਾਂ ਨੇ ਸਵੇਰੇ ਸਵੇਰੇ ਜਾਣਾ ਤੇ ਸ਼ਾਮ ਨੂੰ ਤੁਹਾਨੂੰ ਪਤਾ ਹੀ ਆ ਹੈ ਨਾ ਅੱਜ ਕੱਲ ਪਿੰਡਾਂ ਦਾ ਮਾਹੌਲ ਕਿਵੇਂ ਦਾ ਗੇ ਇੱਕ ਇਕ ਤਾਂ ਲੋਕਾਂ ਦੀ ਸੋਚ ਹੀ ਉਵੇਂ ਦੀ ਹੈ
ਸੜਕਾਂ ਤੇ ਲਾਈਟ ਘੱਟ ਹੁੰਦੀ ਆ ਮੇਰੇ ਖਿਆਲ ਸਟਰੀਟ ਲਾਈਟ
ਹਾਂਜੀ ਹਾਂਜੀ
ਉਹ ਤਾਂ ਵੀ ਥੋੜਾ ਉਹ ਪਰਹੇਜ਼ ਕਰਦੇ ਹੋਣੇ ਨੇ ਬਈ ਨੇਰਾ ਪੈ ਗਿਆ ਜਲਦੀ ਇਸ ਕਰਕੇ
ਹਾਂਜੀ ਹਾਂਜੀ ਕਿਉਂਕਿ ਇੱਕ ਤਾਂ ਐਵੇਂ ਹੁੰਦਾ ਨਾ ਪਿੰਡਾਂ ਵਿੱਚ ਦੇਖੋ ਕਿਉਂਕਿ ਘਰਾਂ ਵਿੱਚ ਹੀ ਲਾਈਟਾਂ ਚੱਲਦੀਆਂ ਬਾਹਰ ਤਾਂ ਰੋਡ ਵਗੈਰਾ ਤੇ ਤਾਂ ਲਾਈਟਾ ਲੱਗੀਆਂ ਹੀ ਨਹੀਂ ਹੁੰਦੀਆਂ ਜਾਂ ਫਿਰ ਚੁਰਸਤਿਆਂ ਵਗੈਰਾ ਚ ਲਾਈਟਾਂ ਹੁੰਦੀਆਂ ਹਾਂਜੀ
ਹਾਂ ਜਿਵੇਂ ਸਾਡੇ ਉੱਥੇ ਜਿੱਦਾਂ ਮੈਂ ਜਾਂਦੀ ਹਾਂ ਨਾ ਪਿੰਡ ਮੇਰੇ ਹਸਬੈਂਡ ਦੇ ਫਰੈਂਡਸ ਰਹਿੰਦੇ ਆ ਤੇ ਮਹਿਲਾ ਵਾਲੀ ਸਾਈਡ ਤੇ ਅਸੀਂ ਕਦੀ ਵਾਰ ਉੱਧਰ ਜਾਂਦੇ ਹਾਂ ਨਾ ਤੇ ਅਸੀਂ ਤੇ ਸਵੇਰੇ ਸਵੇਰੇ ਜਾਂਦੇ ਹਾਂ ਤੇ ਸਵੇਰੇ ਮਤਲਬ ਕਿ ਅਸੀਂ ਚਾਨਣੇ ਵੇਲੇ ਸਾਨੂੰ ਵਾਪਿਸ ਆਉਣਾ ਹੀ ਆਉਣਾ ਕਿਉਂਕਿ ਅਸੀਂ ਇੱਕ ਵਾਰੀ ਨੇਰੇ ਵੇਲੇ ਆ ਗਏ ਸੀ ਅਤੇ ਉੱਥੇ ਤੇ ਨਾ ਕੋਈ ਸਟਰੀਟ ਲਾਈਟ ਨਾ ਕੋਈ ਲਾਈਟ ਸਿਰਫ਼ ਗੱਡੀ ਦੀ ਲਾਈਟ ਜਲ ਰਹੀ ਹੈ
ਹਾਂਜੀ ਹਾਂਜੀ ਸਾਡੇ ਪਿੰਡਾਂ ਵਿੱਚ ਤਾਂ ਐਵੇਂ ਹੁੰਦਾ ਨਾ ਜੀ ਕੋ ਜਿਵੇਂ ਦੁਕਾਨਾਂ ਵਗੈਰਾ ਵੀ ਨਾ ਸ਼ਾਮ ਨੂੰ ਮਤਲਬ ਕਿ, ਸੱਤ ਵਜੇ ਨੂੰ ਬੰਦ ਕਰ ਦਿੰਦੇ ਐ ਤੇ, ਸ਼ੈਹਰ ਤਾਂ ਖੁੱਲਦਾ ਈ ਤੁਆਨੂੰ ਪਤਾ, ਰਾਤ ਨੂੰ ਐ।
ਹਾਂ, ਦੇਖੇਆ ਨਾ ਫੇਰ ਐ ਈ ਫਰ ਹੋ ਜਾਂਦਾ ਫਿਰ ਹਾਂ, ਫਿਰ ਓ ਕੀ ਕੈੰਦੇ ਨ।
ਪਿੰਡਾਂ ਆਲੇ ਲੋਕ ਵੀ ਨਾ, ਸ਼ੈਹਰਾਂ ਵਿੱਚ ਰੈਣਾ ਈ ਮਤਲਬ ਕੀ ਵਧੀਆ ਮੰਨ ਹੈਗੇ, ਕਿਉਂਕਿ ਰਾਤ ਨੂੰ ਹਾਂਜੀ -ਹਾਂਜੀ, ਹਾਂਜੀ -ਹਾਂਜੀ ਕਿਉਂਕਿ ਦੇਖੋ, ਉੱਥੇ ਹਰੇਕ ਚੀਜ ਆਪ ਆਪਾਂ ਨੂੰ, ਮਤਲਬ ਕਿ ਪੂਰੀ ਵਧੀਆ ਤਰ੍ਹਾਂ ਮਿਲ ਜਾਂਦੀ ਹੈਗੀ, ਜੇਹੜੀ ਚੀਜ ਦੀ ਆਪਾਂ ਨੂੰ, ਲੋੜ ਹੁੰਦੀ ਆ।
ਹਾਂ, ਪਿੰਡ ਚ ਐ ਕਿ, ਸਾਨੂੰ ਬਾਰ ਜਾਣਾ ਪੈਂਦਾ ਕੋਈ ਚੀਜ਼ ਲੈਣ ਜਾਣਾ ਹੋਏ। ਤੇ, ਜੇ ਵਦੀਆ ਚੀਜ ਲੈਣ ਜਾਣੀ ਹੋਵੇ, ਤੇ ਹਾਂ, ਬਾਰ ਨਿਕਲਨਾਂ ਪੈਂਦਾ, ਹਾਂ, ਸਈ ਕੇ ਰਏ ਓ ਤੁਸੀ। ਐਂਵੇ ਸ਼ੈਹਰਾਂ ਦਾ ਤੇ ਓਈ ਐ ਨਾ ਕਿ ਗਲੀ- ਗਲੀ 'ਚ ਤੁਸੀ ਦੇਖੋ ਕਿ ਦਰਵਾਜੇ -ਦਰਵਾਜੇ ਤੇ ਸ਼ੋਪ ਐ ਹੁਣ ਸਾਡੇ, ਮੇਰੀ ਮੰਮੀ ਹੋਰ ਦੇ ਨੀਚੇ ਨਿਕਲਦੇ ਈ, ਸਾਈਡ ਲੈਫਟ ਸਾਈਡ, ਦੇਖੋ ਓ, ਤੇ ਮਨੇਆਰੀ ਦੀ ਦੁਕਾਨ ਐ, ਰਾਈਟ ਸਾਈਡ ਦੇਖੋ ਤੇ ਓਦੀ ਦੁਕਾਨ ਐ ਜਨਰਲ ਸਟੋਰ ਐ। ਮਤਲਬ ਕਿ, ਇੰਨੀ ਸ਼ੋਪਸ ਐ ਗਲੀ 'ਚ ਪਾਰਲਰ, ਸਾਮਨੇ ਪਾਰਲਰ ਐ ਏਥੇ ਦੇਖ ਦੇਖੋ, ਤੇ ਇੱਥੇ ਓ ਐ ਵੱਡੇ -ਵੱਡੇ ਕੀ ਐ, ਸ਼ੋਰੂਮ ਟਾਈਪ ਐ ਨ, ਸਾਰੇ ਮਤਲਬ ਕਿ ਆਲੇ ਦੁਆਲੇ ਈ ਐ ਸਬ ਕੁਛ।
ਹਾਂਜੀ -ਹਾਂਜੀ, ਐਵੇਂ, ਹੁੰਦਾ ਹੁਣ ਪਿੰਡਾਂ ਵਿੱਚ ਤਾਂ, ਦੇਖੋ ਬਹੁਤ ਜਾਦਾ ਦੂਰ ਜਾ ਕੇ ਨਾ, ਸਬਜੀ ਵੀ ਜੇਕਰ ਆਪਾਂ ਲੈ ਕੇ ਆਉਣੀ ਐ ਨਾ, ਬੌਤ ਦੂਰ ਜਾਣਾ ਪੈਂਦਾ। ਆਪਾਂ ਨੂੰ, ਵੈਸੇ ਕਈ ਲੋਕਾਂ ਨੇ ਤਾਂ ਆਵਦੇ ਘਰਾਂ ਵਿੱਚ ਈ ਸਬਜੀਆਂ ਲਗਾਈਆਂ ਹੁੰਦੀਆਂ।
ਲਗਾਈਆਂ ਆਈਆਂ, ਠੀਕ ਐ- ਠੀਕ ਐ, ਠੀਕ ਐ- ਠੀਕ ਐ।
ਸ਼ਾਮ ਨੂੰ ਤਾਂ, ਵੈਸੇ ਸਾਰਾ ਕੁਝ ਈ ਬੰਦ ਹੋ ਜਾਂਦਾ, ਟਾਈਮ
ਓਈ ਨਾ ਸਾਡੇ ਉੱਥੇ ਵੀ ਕੀ ਕੈੰਦੇ ਨੇ, ਜਿਵੇਂ ਹੁਨ ਮੇਰੇ ਮਦਰ ਇਨ ਲਾ, ਮਤਲਬ ਕਿ ਇਨ- ਲਾੱਸ, ਜਿੱਥੇ ਰੈੰਦੇ ਨ ਉੱਥੇ ਵੀ ਅਸੀ ਸਬ ਸਬਜੀ ਮੰਡੀ ਜਾਣਾ ਹੋਏ, ਸਬਜ਼ੀ ਮੰਡੀ ਜਾਣ ਦਾ ਰਸਤਾ, ਸਾਡਾ ਪੂਰਾ ਸੱਤ ਮਿੰਟ ਦੈ। ਯਾ ਦਸ ਮਿੰਟ ਲਾ ਲੋ ਤੁਸੀਂ, ਬਾਹਰ ਨਿਕਲਦੇ- ਨਿਕਲਦੇ। ਉੱਥੇ ਵੀ, ਕੋਲ- ਕੋਲ, ਕੋਈ ਸ਼ੋਪ ਨੀਂ ਐ। ਸਾਨੂੰ ਬਾਰ ਨਿਕਲਨਾ ਹੀ ਪੈਂਦਾ, ਦੂਰ ਤੱਕ।
ਹਾਂਜੀ -ਹਾਂਜੀ।
ਹਾਂ।
ਵੈਸੇ ਤਾਂ, ਓ ਪਿੰਡਾਂ ਵਿੱਚ ਐ। ਐਵੇਂ ਹੁੰਦਾ ਵਾ, ਕਿ ਦੇਖੋ, ਹਨਾ ਕਈ ਵਾਰ ਤਾਂ ਘਰਾਂ 'ਚ ਸਬਜੀਆਂ ਹੁੰਦੀਆਂ ਈ ਆ। ਕਈ, ਵਾਰ ਲੈ ਕੇ ਜਾਣਾ। ਪ ਲੈ ਕੇ ਆਉਣੀਆਂ ਪੈਣੀਆਂ ਸ਼ੈਹਰੋਂ ਜਾ ਕੇ, ਫਿਰ ਸ਼ੈਹਰ ਸਬ ਪਿੰਡ ਦੇ ਲਾਗੇ। ਪੈਂਦਾ ਵੀ ਨੀ ਗਾ, ਦੂਰ ਪੈਂਦੇ ਐ, ਫਿਰ ਸਵੇਰੇ ਜਲਦੀ, ਹਾਂਜੀ।
ਕੱਠੇ, ਕੱਠੀਆਂ ਸ਼ਬ, ਸਬਜ਼ੀਆਂ ਲੈਂਦੇ ਹੋਣੇ ਫੇ
ਹਾਂਜੀ -ਹਾਂਜੀ, ਅਸੀਂ ਨਾ ਕੱਠੀਆਂ ਈ ਲੈ ਕੇ ਆਂਨੇ ਹਾਂ, ਮਤਲਬ ਕਿ, ਸ਼ਾਮ ਦੇ ਟਾਈਮ ਕਈ ਵਾਰ ਸੰਡੇ ਨੂੰ। ਐਤਵਾਰ ਨੂੰ ਸ਼ਾਮ ਦੇ ਟਾਈਮ, ਸਬਜੀ ਮੰਡੀ ਵਿਚੋਂ ਲੈ ਕੇ ਆ ਜਾਈਦੀਆਂ ਕੱਠੀਆਂ। ਓ ਫੇਰ ਦੋ ਤਿੰਨ, ਦਿਨ ਚਲਦੀਆਂ ਇਸ ਤੋਂ ਵੱਧ ਨੀ ਚਲਦੀਆਂ ਕਿਉਂਕਿ ਗਰਮੀ ਕਰਕੇ ਖਰਾਬ ਹੋ ਜਾਂਦੀਆਂ।
ਹਾਂ, ਠੀਕ ਐ, ਬ ਹਾਂ ਠੀ
ਤੁਸੀ ਦੱਸੋ?
ਬਸ ਜੀ, ਬੈਠੇ ਹੋਏ ਸੀ ਮੈ ਕਿਆ, ਤੁਆਨੂੰ ਕੋਲ ਕਰਾਂ ਪੁੱਛਾਂ ਫ੍ਰੀ ਓ?
ਕਿਉੰਦੇ ਹੋਗੇ ਨਾ, ਸਬਜੀ ਖਰੀਦ ਕੇ ਬਾਰੋਂ-
ਸਾਡੇ, ਤਾਜੀ ਹਾਂਜੀ, ਤਾਜੀ ਆਂਦੀ, ਤਾਜੀ ਆਂਦੀ ਐ, ਤਾਜੀ ਬਨਦੀ ਐ।
ਹਾਂਜੀ- ਹਾਂਜੀ, ਸਿਰ ਸ਼ੈਹਰ ਦਾ ਆ ਹੀ ਤਾਂ ਫਾਇਦਾ ਹੁੰਦਾ ਆਪਾਂ ਨੂੰ, ਚਲੋ ਠੀਕ ਹੈ ਜੀ ਮੈ ਨਾ ਥਾਨੂੰ ਕੱਲ ਫੋਨ ਲਗਾਵਾਂ ਸਤਿ ਸ੍ਰੀ ਕਾਲ।
ਔਕੇ ਜੀ-ਔਕੇ ਸਤਿ ਸ਼੍ਰੀ ਕਾਲ ਜੀ।